ਹੈਲੋ। ਸਤਿ ਸ੍ਰੀ ਅਕਾਲ ਭਾਜੀ ਹੋਰ ਕੀ ਹਾਲ- ਚਾਲ ਨੇ?
ਠੀਕ ਹੈ ਠੀਕ ਹੈ, ਆਪਣਾ ਸੁਣਾਓ।
ਵਧੀਆ ਵਧੀਆ ਵਧੀਆ ਹੋਰ ਹਾਂ ਚਰਦੀ ਕਲਾ ਔਰ ਅੱਜ ਕਿਦਾ ਯਾਦ ਕਰ ਲਿਆ
ਬਸ ਯਾਰ ਦਿਲ ਕਰਦਾ ਸੀ ਮੈਂ ਜਹਾ ਭਾਜੀ ਨੂੰ ਫੋਨ ਕਰਾਂ
ਅੱਛਾ ਮੈਂ ਕਰਤਾ ਫਿਰ ਮੈਂ ਉਹ ਯਾਦ ਯਾਦ ਕਰ ਰਹੇ ਸੀ।
ਹਾਂ ਹੋਰ ਸੁਣਾਓ ਘਰ ਪਰੀਵਾਰ ਠੀਕ ਹੈ।
ਹੋਰ ਸਭ ਠੀਕ ਠਾਕ ਸਭ ਵਧੀਆ ਸਭ ਮਜ਼ੇ ਮੰਮੀ ਡੈਡੀ ਸਭ ਠੀਕ ਠਾਕ ਸਭ ਕਰਦੇ ਹਾਂ ਕੰਮ ਤੇ ਲੱਗੇ ਨੇ ਰੈਗੂਲਰ ਕਿੱਥੇ ਬੰਦਾ ਜੀ
ਮਾਰਿਆ ਸਭ ਨੂੰ ਗੁਰੂਜੇ ਦੇਵੇ ਜੀ
ਹਾਂਜੀ-ਹਾਂਜੀ ਹੋਰ ਤੁਹਾਡਾ ਕੰਮ ਠੀਕ ਠਾਕ ਹੈ।
ਹਾਂ ਚੱਲਦਾ ਹੀ ਪਿਆ ਦਾਲ ਰੋਟੀ ਦੇ ਰਿਹਾ ਮਾਲਕ
ਬਸ ਦਾਲ ਰੋਟੀ ਚਾਹੀਦੀ ਹੋਰ ਕਿ ਚਾਹੀਦਾ ਤੇ ਇਹਨਾਂ ਹੋਰ
ਹੋਰ ਵਧੀਆ
ਵਦੀਆ ਜੀ
ਹਮ ਹਮ ਹੋਰ ਤੁਹਾਡੀ ਅੰਗੇਜਮੈਂਟ ਹੋ ਗਈ ਏ
ਅੰਗੇਜਮੈਂਟ ਹਾਂਜੀ ਸਾਡੇ ਤਰ ਮਹੀਨੇ ਹੋ ਗਏ ਨੇ ਕੱਲ੍ਹ ਹਾਂਜੀ ਅੰਗੇਜਮੈਂਟ ਹੋ ਗਈ ਉਹਨਾਂ ਵਿਆਹ ਦਾ ਪ੍ਰੋਗਰਾਮ ਇਹ
ਫਿਰ ਤੁਹਾਡੀ ਅੰਗੇਜਮੈਂਟ ਕਿੱਥੇ ਹੋਈ ਹੈ।
ਇੰਗੇਜਮੈਂਟ ਮੇਰੀ ਹੋਈ ਹੈ ਇੱਥੇ ਬਸ ਦੋ ਥੋੜੇ ਬੰਦੇ ਗਏ ਸੀ
ਅੱਛਾ ਜੀ
ਹਾਂ ਇਹਦੇ ਸਟੀ ਆਡ ਬੁੱਕ ਕੀਤਾ ਸੀ ਮੈਂ ਘਰ ਘਰ ਦੇ ਬੰਦੇ ਸੀ ਉੱਥੇ
ਦੇ ਕਿ ਨਹੀਂ
ਹਾਂ ਹਾਂ ਪੰਦਰਾਂ ਵੀਹ ਸਾਡੇ ਸੀ ਦਸ ਪੰਦਰਾਂ ਸਾਹ ਨੂੰ ਤੀਹ ਤੀਹ ਪੈਂਤੀ ਬੰਦਾ ਹੋ ਗਿਆ ਸੀ।
ਅੱਛਾ ਪ੍ਰੋਗਰਾਮ ਵਧੀਆ ਹੋ ਗਿਆ
ਪ੍ਰੋਗਰਾਮ ਬਹੁਤ ਵਧੀਆ ਚੜ੍ਹਦੀ ਕਲਾ ਬਾਬਾ ਦੀ ਕਿਰਪਾ ਸੀ ਵਧੀਆ ਹੋ ਗਿਆ
ਚਲੋ ਜੀ ਵਧੀਆ ਹੋਣ ਚ ਕੋਈ ਪ੍ਰੋਗਰਾਮ ਕਰੋ ਵਧੀਆ ਹੋਣਾ ਚਾਹੀਦਾ
ਹਾਂ ਮੈਂ ਵਧੀਆ ਆਈ ਬਸ ਮੈਂ ਹੁਣ ਵਿਆਹ ਤਿਆਰੀ ਕਰਨੀ ਆ ਦੇਖੋ ਹੁਣ ਵੀਆਹ ਸਧਾਉਂਦੇ ਹਾਂ ਇੱਥੇ ਨਵੇਂ ਸਾਲ ਨੂੰ ਕਰਾਵਾਂਗੇ ਵਿਆਹ ਤੀਹ ਤੇ ਰੱਖਿਆ ਜ ਗੱਲ ਚੱਲਦੀ ਵੀਈ ਹੈ ਨਵੇਂ ਸਾਲ ਨੂੰ ਵੇਖੋ ਪ੍ਰੋਗਰਾਮ ਬਨਿਆ ਜਨਵਰੀ ਚ ਹਾਂ ਕੋਸ਼ਿਸ਼ ਤੇ ਹੈਗੀ ਜਨਵਰੀ ਚ ਵਿਆਹ ਕਰ ਲਈ ਹੈ।
ਹਾਂ ਤੁਸੀਂ ਬਰਿਆਨੀ ਕਰਨਾ ਨਾ ਤੇ ਵਿ ਪਰ ਉਹਨਾਂ ਮਹਿੰਗਾਈ ਦੇ ਸਾਵਨਾ ਵੀ ਕਰਨਾ
ਮਹਿੰਗਾਈ ਦੇ ਹਿਸਾਬ ਨਾਲ ਕਰਾਂਗੇ ਕਰਾਂਗੇ ਬਾਕੀ ਹੁਣ ਅੱਜ ਕੱਲ੍ਹ ਮਹਿੰਗਾਈ ਦੀ ਦੇਖੋ ਹੈ ਹੀ ਹੁਣ ਕਰਨਾ ਤਾਂ ਪੈਣਾ ਹੀ ਹੈ ਭਾਵੇਂ ਥੋੜਾ ਕਰੀਏ ਭਾਵੇਂ ਬਹੁਤਾ ਕਰੀਏ
ਹੁਣ ਮੇਰੇ ਕਹਿਣ ਦੇ ਮਤਲਬ ਹੈ ਇਹ ਕਿ ਪੰਜ ਦਸ ਬੰਦੇ ਜਾਓ ਤੇ ਵਿਆਹ ਕਰਾ ਕੇ ਘਰ ਲਾਓ ਉਤੋ ਬਾਦ ਘਰ ਪਾਰਟੀ ਕਰਲੋ
ਹਾਂ ਕਰਾਂਗੇ ਤਾਂ ਆਈਓ ਕਰਾਂਗੇ ਬਾਕੀ ਹਾਂ ਐਵੇਂ ਹੀ ਕਰਾਂਗੇ ਪਾਲਟੀ ਤੇ ਕਰਨੀ ਕਰਨੀ ਹੈ।
ਕਿਉਂਕਿ ਨਾਲ ਬਰਾਤੀ ਲੈ ਕੇ ਜਾਣਾ ਬੜਾ ਮੁਸ਼ਕਿਲ ਹੈ ਜੀ।
ਬੜਾ ਮੁਸ਼ਕਿਲ ਹੈ ਜੀ ਸਾਹਮਣੇ ਵਾਲਾ ਬੰਦਾ ਕਈ ਵਾਰੀ ਨਹੀਂ ਅਫੋਰਡ ਕਰ ਪਾਉਂਦਾ ਨ ਹੀ ਹੁੰਦਾ ਬਜਟ ਹਿਸਾਬ ਤਾਬ
ਹ ਮੰਨ ਲੋਓ ਕਈ ਬੰਦੇ ਐਸੇ ਹੁੰਦੇ ਨੇ ਕੋਈ ਖਾਣ ਪੀਣ ਵਾਲੇ ਹੁੰਦੇ ਨੇ ਜਿਹਨੂੰ ਪੀਣ ਨਹੀਂ ਦਿੱਤਾ ਉਹ ਫਿਰ ਡਿੰਗਾ ਜਿਹਾ ਹੋਜਏਗਾ ਹੁਣ ਫੇਰ ਸੰਭਾਲਣਾ ਮੁਸ਼ਕਿਲ
ਸੰਭਾਲਣਾ ਮੁਸ਼ਕਿਲ ਹੋ ਜਾਂਦਾ ਉ ਤੇ ਨਹੀਂ ਹੈ ਐਵੇ ਹਾਂ ਐਵੇ ਹੀ ਕਰਾਂਗੇ ਮਸ ਪੰਜ ਚਾਰ ਬੰਦੇ ਚੱਲਦਾਗੇ ਵਿਆਹ ਕਰ
ਸਾਨੂੰ ਆਪਣੀ ਇਨਸਲਟ ਮਹਿਸੂਸ ਹੁੰਦੀ ਹੈ
ਹਾਂ, ਮੈਂ ਘੜ ਦਸ ਦਸ ਪੰਦਰਾਂ ਬਦ ਕਰਲਾਂਗੇ ਵਿਆਹ ਕਰਾ ਕੇ ਲੈਵਾਂਗੇ ਬਾਅਦ ਚ ਪਾਲਟੀ ਕਰ ਲਾਂਗੇ
ਜਨੂੰ ਖਾਸ ਜਾਣਕਾਰ ਹੋਣਗੇ ਉਹਨਾਂ ਨੂੰ ਲੈ ਜਾਓ ਨਾਲ ਤੇ ਕ ਕਰ ਘਰ ਆ ਜਾਓ ਉਸਤ ਤੋਂ ਬਾਅਦ ਇੱਕ ਦੋ ਦਿਨ ਬਾਅਦ ਪਾਰਟੀ ਕਰਦੋ
ਵਾਹ- ਵਾਹ, ਵਾਹ -ਵਾਹ ਇਵੇਂ ਇਵੇਂ ਹੋਏਦਾ ਪਟੀ ਦੀ ਗੱਲ ਨ ਕਰਨੀ ਆ
ਹਮ
ਪਾਰਟੀ ਤੇ ਕਰਨੀ ਐ
ਹਮ
ਦੇਖੋ ਮੌਸਮ ਵੀ ਠੀਕ ਠੰਢ ਵਿੱਚ ਬੰਦਾ ਆ ਜਾਂਦਾ
ਹਾਂ, ਕਿਉਂਕਿ ਹੈ ਜਿਹੜਾ ਜਨਵਰੀ ਆਪੋ ਉਹਦਾ ਮਹੀਨਾ ਬਹੁਤ ਵਧੀਆ
ਹਾਂ
ਇਸ ਜਗ੍ਹਾ ਤਾਂ ਠੰਡ ਹੋਹੁੰਦੀ ਹੈ ਪਰ ਬਹੁਤ ਵਧੀਆ ਮੁਸਮ
ਹਾਂ ਦੇਖੋ ਜੀ, ਗਰਮੀ ਬਰਦਾਸ਼ਤ ਨਹੀਂ ਕਰ ਸਕਦਾ, ਬੰਦਾ ਠੰਡ ਬਰਦਾਸ਼ਤ ਕਰਏਗਾ ਗਰਮੀ ਨਹੀਂ ਬਰਦਾਸ਼ ਕਰ ਪਾਏਗਾ
ਹਮ
ਗਰਮੀ ਇੰਨੀ ਪੈਂਦੀ ਤਾਂ ਕਰਕੇ, ਮੈਂ ਗਰਮੀਆਂ ਦਾ ਵਿਆਹ ਨ ਰੱਖਿਆ ਪਹਿਲੇ ਲੋਕੀ ਨੇ ਕਹਿੰਦੇ, ਗਰਮੀਆਂ ਕਰਵਾ ਕੇ ਪਾਸਓ ਮੈਂ ਕਹਿੰਦਾ ਨਾ ਮੈਂ ਸਰਦੀਆਂ ਚਕਰਾਵਾਂਗਾ ਕਮਰੇ ਏਸੇ ਲਵਾਏ ਤਾਂ ਪੰਗਾ ਪਾਇ ਜਾਂਦਾ
ਹਮ
ਗਰਮੀ ਨੀ ਹੁੰਦੀ ਹੈ, ਹੁਣ ਸਰਦੀਆਂ ਚ ਇਹ ਹੈਗਾ ਬੰਦੇ ਰਜਈਆਂ ਲੈ ਕੇ ਅੰਦਰ ਵੜ ਜਾਣਗੇ
ਹਮ
ਸਰਦੀਆਂ ਚ ਬੰਦਾ ਕਵਰ ਹੋ ਜਾਂਦਾ ਗਰਮੀ ਨੀ ਹੁੰਦਾ ਕਵਰ
ਹਾਂਜੀ -ਹਾਂਜੀ
ਜਵੇ ਬੰਦੇ ਨੂੰ ਖੁੱਲਾ ਚਾਹੀਦਾ ਬੈਡ ਸੋਨ ਵਾਸਤੇ ਪੱਖੇ ਚਾਹੀਦੇ ਨੇ, ਕੁਲੜ ਚਈਦੇ ਨੇ
ਹਮ
ਤਾਂ ਕਰਕੇ ਸਰਦੀਆਂ ਲੱਗਿਆ ਸਰਦੀਆਂ ਅੱਜ ਆਰਾਮ ਨਾਲ ਰਜਾਈ ਲਵੋ ਅੰਦਰ ਲੰਬੇ ਪੈ ਜੋ ਐਸ ਕਰੋ ਹੋਰ ਸਰਦੀਆਂ ਚੂ ਠੀਕ ਰਹਿੰਦਾ
ਜ਼ਿਆਦਾ ਬੰਦੇ ਦਾ ਪ੍ਰੋਗਰਾਮ ਰੱਖਣਾ ਨਹੀਂ ਘੱਟੋ ਘੱਟ ਦੋ ਢਾਈ ਸੌ ਬੰਦਾ ਪ੍ਰੋਗਰਾਮ ਰੱਖਾਂਗੇ
ਕਿਉਂਕਿ ਕਿਉਂਕਿ ਦੋ ਢਾਈ ਸੌ ਦੋ ਸੌ ਢਾਈ ਸੌ ਹੋਏਗਾ
ਹਾਂ ਪਹਿਲੇ ਵੀ ਅਸੀਂ ਵਿਆਹ ਸੀ ਪਿੱਛੇ ਉਹ ਮੈਂ ਪੰਜ ਸੌ ਬੰਦ ਦਾ ਪ੍ਰੋਗਰਾਮ ਰੱਖ ਲਿਆ
ਹਾਂ
ਉਹ ਇੰਨਾ ਬੰਦਾ ਆਇਆ ਨਹੀਂ, ਉਹ ਸਾਰਾ ਸਮਾਨ ਫਾਲਤੂ ਹੀ ਚਲਾ ਗਿਆ
ਮਾਲ ਸਾਰਾ ਵੇਸਟ ਗਿਆ ਜੀ
ਹਾਂ, ਵੇਸਟ ਚਲਾ ਗਿਆ ਸਾਰਾ ਸਬਜ਼ ਸਬਜ਼ੀਆਂ ਬਚ ਗਈਆਂ ਸਬਜ਼ੀਆਂ ਬਚ ਗਈਆਂ, ਉਹ ਬਚ ਗਏ, ਸਾਰਾ ਸਮਾਨ ਬਚ ਗਿਆ, ਅੱਧੇ ਜਿਆਦਾ ਇਸ ਕਰਕੇ ਇਸ ਵਾਰ ਪ੍ਰੋਗਰਾਮ ਜੋ ਕਰਨਾ ਹੈ ਨਾ ਆਪਣਾ ਸੋਚ ਸਮਝ ਕਰਨਾ
ਦੇਖੋ ਜੀ, ਸਮਾਨ ਓਨਾ ਬਣਾਉਣਾ ਜਿੰਨਾ ਲੱਗ ਜਾ ਵਾ
ਦੇਖੋ ਉਹ ਤਾਂ ਠੀਕ ਮਾਾਰਾਜ ਉੱਥਤੇ ਨੀਚੇ ਹੋ ਜਾਹਾ ਕੋਈ ਦਿੱਕਤ ਨੀ ਆ ਲੇਕਿ ਇਹਨਾਂ ਬਨਾਂ ਪਲ ਜਾਂਦਾ ਜ਼ਿਆਦਾ ਫਰਨ ਚੱਲਦਾ ਪਿਛਲੀ ਵਾਰ ਅਸੀਂ ਇਨਾ ਸਬਜ਼ੀਆਂ ਬਚਆਂ ਹਵਾਈ ਪਰ ਹੀ ਲੱਗੇ ਪਰ ਪਰ ਕੇ ਲੱਗੇ ਤਾਂ ਹੀ ਬਚ ਗਈ ਦੇ ਇੰਨੀ ਵੇਸਟਿੰਗ ਹੋਈ ਹੈ
ਤਾਂ ਫ
ਹੈੀ ਬਰਬਾਦੀ ਹੋਰ ਕੀ ਹੈ
ਹੈ ਹੀ ਬਰਬਾਦੀ ਹੈ
ਹਾਂ ਪੈਸਾ ਕਿਤੇ ਕੰਮ ਨੀ ਆਉਂਦਾ ਹਾਂ ਬਰਬਾਦੀ ਹੈ ਹ ਇੱਕ ਤਾਂ ਯੂਜ ਹੋਆ ਨਾ ਉਹ ਗੱਲ ਵੱਖਰੀ ਹੈ ਚੱਲ ਪੈਸੇ ਯੂਜ ਹੋ ਗਏ ਬੰਦਾ ਆ ਗਿਆ ਸਾਰਾ ਖਾ ਪੀ ਕੇ ਚਲੇ ਗਏ ਹੁਣ ਜਿਹੜਾ ਬਚ ਗਿਆ ਉਹਦਾ ਕੀ ਕਰਾਂਗੇ ਉੱਤ ਗਰਮੀ
ਆਹ ਫ ਫਿਰ ਗਰਮੀੀਆਂ ਚ ਸਬਜ਼ੀਆਂ ਬੋਲ ਜਾਂਦੀਆਂ
ਹਾਂ ਸੁਜੇ ਬੋਲ ਜਾਂਦੇ ਨੇ ਹਨਾ ਫੇਿਰ ਉਸ ਤੋਂ ਬਾਅਦ ਹਲਵਾਈ ਦੀ ਫੇਿਰ ਹਲਵਾਈ ਦੀ ਮਿਹਨਤ ਵੀ ਜ਼ਿਆਦਾ ਲੱਗੀ ਪੈਸੇ ਵੀ ਜ਼ਿਆਦਾ ਲੱਗੇ ਹਰ ਚੀਜ਼ ਪੈਸੇ ਜ਼ਿਆਦਾ ਲੱਗੇ
ਹਾਂਜੀ ਜੀ ਉਹ ਤੇ ਹੈ ਹੀ ਫੇਿਰ
ਹਾਂ ਹਰ ਚੀਜ਼ ਦਾ ਖਰਚਾ ਖਰਚਾ ਵ ਵੱਧ ਗਿਆ ਨਾ ਇਸ ਕਰਕੇ ਇਸ ਇਸ ਵਾਰ ਵਿਆਹ ਕਰਾਂਗੇ ਲਿਮਟਡ ਢਾਈ ਸੌ ਤਿੰਨ ਸੌ ਬੰਦਾ ਲੈ ਕੇ ਚਲਾਂਗੇ
ਦੇਖੋ ਜੀ ਢਾਈ ਸੌ ਅੇ ਤਿੰਨ ਸੌ ਬੰਦਾ ਹੋ ਜਾਂਦਾ
ਹਾਂ ਤੇ ਤਿੰਨ ਸੌ ਬੰਦਾ ਸਾਡਾ ਆਰਾਮ ਨਾਲ ਹੋ ਜਾਏਗਾ ਇਹ ਸੌਪਨਵੇਂ ਹੈਗਾ ਕਿਉਂਿ ਪਿਛਲੀ ਵਾਰੀ ਤਿੰਨ ਸੌ ਤਿੰਨ ਸੌ ਬੰਦਾ ਲੱਗਿਆ ਸੀ ਪੰਜ ਸੌ ਲਿਗਵਾਇਆ ਸੀ ਇਸ ਵਾਰ ਤਿੰਨ ਸੌ ਢਾਈ ਸੌ ਲਵਾਵਾਂਗੇ ਤਿੰਨ ਸੌ ਆਪਣਾ ਭੁਗਤ ਜਾਣਾ ਹੈ ਠੀਕ ਹੈ ਨਾ ਹੋਰ ਪਿਛਲੀ ਵਾਰ ਤੇ ਕੰਮ ਖ਼ਰਾਬ ਹੋ ਗਿਆ ਜੇ
ਹਮ
ਹਮ ਇਸ ਵਾਰ ਠੀਕ ਰੱਖਾਂਗੇ ਮਣੇ ਹਿਸਾਬ ਨਾਲ ਚੱਲਾਂਗੇ
ਹੋ ਫਿਰ ਹਮ ਹੋਰ ਪਾਜੀ ਤੁਸੀਂ ਕਿਹੜੇ ਪਹਿਲੇ ਵਿਆਹ ਕਰਵਾਓਗੇਏ ਨਹੀਂ
ਹਜੇ ਤਾਂ ਕੋਈ ਡਿਸਾਈਡ ਕੀਤਾ ਤਾਂ ਨਹੀਂ ਜਦੋਂ ਤਰੇਕ ਨਿਕਲੇਗੀ ਤਾਂ ਡਿਸਾਈਡ ਕਰਾਂਗੇ ਕਿਹੜਾ ਪਹਿਲਾਂ ਤਾਂ ਖਾਲੀ ਹੈਗਾ ਉਸ ਟਾਈਮ
ਦੇਖਣਾ ਹੈ ਕੁਝ ਜ਼ਿਆਦਾ ਦੂਰ
ਨਾ ਨਾ ਘਟ ਦੇ ਨੇੜੇ ਹੀ ਹੋਏਗਾ ਲਾਗੇ ਇੱਕ ਇੱਕ ਕਿਲੋਮੀਟਰਸ ਹੋਗਾ ਜ਼ਿਆ ਦੂਰ ਨ ਹੋਏਗਾ ਹਾਂ ਉਹ ਤੇ ਆਈ ਹਾਂ ਨਾ ਘਰ ਦੇ ਕੋ ਰੱਖਾਂਗੇ ਆਪਣਾ ਜ਼ਿਆਦਾ ਦੂਨੇ ਰੱਖਾਂਗੇ ਆਪਣੇ ਘਰ ਨੇੜੇ ਹੈ ਨੀ ਆਪਣਾ ਪੰਜਾਬੀ ਧਰਨਸ਼ਾਲਾ
ਹਮ ਹਮ ਹਮ
ਉਹ ਗਈ ਜਾਂ ਫੇਿਰ ਆਰਾਮ ਨਾਲ ਲਗਰਾਊਂਡ ਹੋ ਗਿਆ ਐ ਦੋ ਤੇ ਮੇਰੀ ਹੈਗੀ ਨਜ਼ਰ
ਹਮ
ਜੇਕਰ ਮੌਕੇ ਤੇ ਮਿਲ ਜਾਂਦੀ ਹੈ ਤੇ ਠੀਕ ਹੈ ਅਓ ਕਰਾਂਗੇ ਬੁੱਕ
ਹਾਂਜੀ
ਹਾਂ
ਚਲੋ ਵਧੇ ਵਧੀਆ ਪ੍ਰੋਗਰਾਮ ਕਰਦੇ ਨਾ ਤਾਂਕ ਜਿੰਨੇ ਬੱਲੇ ਬੱਲੇ ਹੋ ਜਾਏ
ਹਾਂ ਵਧੀਆ ਕਰਾਂਗੇ ਪ੍ਰੋਗਰਾਮ ਤੇ ਪ੍ਰੋਗਰਾਮ ਤੇ ਵਧੀਆ ਕਰਨਾ ਆਪਣੀ ਤਰਫ਼ਾ ਤੇ ਵਧੀਆ ਕਰਾਂਗੇ
ਖਾਣਾ ਵਗੈਰਾ ਵਧੀਆ ਹੋਇਆ ਨਾ ਬੰਦੇ ਬੱਲੇ ਆਪੇ ਭ ਜਾਂਦੀ
ਉਹ ਤੇ ਹੋ ਜਾਂਦੀ ਹੈ ਉਹ ਤੇ ਠੀਕ ਗੱਲ ਬਾਕੀ ਹਲਵਾਈ ਵਧੀਆ ਹੋਣਾ ਚਾਹੀਦਾ ਹਲਵਾਈ ਵੀ ਟੋਪ ਦਾ ਲਵਾਂਗੇ ਨਾ ਤਾਂ ਹੀ
ਨਹੀਂ ਹਲਵਾਈ ਤੇ ਉਹ ਜਿਹੜੇ ਤੁਹਾਡੇ ਭਰਾ ਦੇ ਵਿਆਹ ਦੀ ਪਾਰਟੀ ਸੀ ਨਾ ਉਹਨੇ ਜਿਨਾ ਸਮਾਨ ਬਣਾਆ ਉਹਨੇ ਵਧੀਆ ਬਣਾਇਆ ਸੀ
ਹਾਂ ਹਾਂ ਉਹ ਵੀ ਉਹ ਵੀ ਹਾਂ ਉਹੀਓ ਕਰਾਂਗੇ ਬਾਈ ਉਹਨੂੰ ਉਹਨੂੰ ਹੀ ਕਰਾਂਗੇ ਹਾਂ ਉਹੀਵਾਈ ਜਾਂਦਾ ਹੈਗਾ ਖਾਣਾ ਵਧੀਆਗਾ ਇੱਕ ਇੱਕ ਖਾਣੇ ਸਾਰੇ ਸਾਰੇ ਸਾਰਿਆਂ ਸਾਰੀਆਂ ਕੀਤੀ ਉਹਦੀ ਜਿਹੜਾ ਸਾਨੂੰ ਮਿਲਦਾ ਹਾਂ
ਜਿਹੜਾ- ਜਿਹੜਾ, ਬੰਦਾ ਸਾਨੂੰ ਮਿਲਦਾ ਰਿਹਾ ਹਰ ਇੱਕ, ਨੇ ਤਾਰੀਫ ਕੀਤੀ ਖਾਨੇ ਦੀ
ਓਤੇ ਹ਼਼ਹੈ ਇ ਜੇ ਕੋਈ ਖਾੇ ਨਾਲ ਹੀ ਸਾਢੇ ਤਾਰੀ
ਹਾਂ, ਖਾਣੇ ਨਾਲ ਤਾਰੀਫ਼ ਹੁੰਦੀ ਹੈ। ਹੋਰ ਕੁਛ ਨਹੀਂ ਹੈ।
ਠੀਕ ਹੈ ਹੋਰ ਤੁਹਾਨੂੰ, ਤੁਹਾਨੂੰ ਬੋਟੀ ਦਾ ਕੋਈ ਫੋਨ- ਫੁਨ ਆਉਂਦਾ।
ਫੋਨ ਫਾਨ ਤਾਂ ਆਉਂਦੇ ਰਹਿੰਦੇ ਨੇ ਵੋਟੀ ਤੇ। ਫੋਨ ਵੀ ਆਉਂਦੇ ਨੇ ਮੈਸੇਜ ਵੀ ਆਉਂਦੇ ਰਹਿੰਦੇ ਨੇ। ਦੇਖੋ ਜੀ ਉਹ ਵੀ, ਕੰਮ ਬਿਜੀ ਹੁੰਦੀ। ਮੈਂ ਵੀ ਥੋੜਾ ਵਿਹਲੇ ਹੁਦੇ ਆ, ਫੋਨ ਕਰ ਲੈਂਦੇ ਆ ਇੱਕ ਦੂਜੇ ਨੂੰ।
ਅੱਛਾ- ਅੱਛਾ, ਤੇ ਉਝ ਫੋਨ ਕਰਦੀ ਵੋਟੀ ਤੁਹਾਡੀ।
ਹਾਂ ਕਰਦੀ ਰਹਿੰਦੀ ਹੈ। ਫਰੀ ਹੁੰਦੀ ਹੈ ਕਰ ਲੈਂਦੀ ਹੈ, ਨਹੀਂ ਹੁੰਦੀ ਨਹੀਂ ਕਰਦੀ। ਮੈਂ ਵੀ ਐਵੇਂ ਕਰਦਾ। ਕਦੀ ਮੈਂ ਫਰੀ ਹੁੰਦਾ, ਮੈਂ ਕਰ ਲੈਂਦਾ।
ਅੱਛਾ, ਭਾਅਜੀ ਇੱਕ ਗੱਲ ਦੱਸੋ। ਕਿ, ਜਿਹੜੀ ਤੁਹਾਡੀ ਵਾਈਫ ਹੈ ਉਹ ਵੀ ਜੋ ਕਰਦੀ ਹੈ।
ਹਾਂਜੀ, ਜੋਬ ਕਰਦੇ ਸਰ ਉਹ ਵੀ। ਜੋਬ ਔਹ ਕਰਦੀ ਏ। ਆਪਣਾ ਲੈਬ ਜਿਹੜੇ ਟੈਕਟ ਹੁੰਦੇ ਨਾ ਤੁਹਾਡੇ ਬੋਡੀ ਦੇ। ਪਾਟ ਦੇ ਜਿਵੇਂ। ਵੱਡੇ- ਵੱਡੇ ਹਸਪਤਾਲਾਂ ਚ, ਟੈਸਟ ਵਾਸਤੇ ਲੈਬੋਰਟਰੀ ਭੇਜਦੇ ਨੇ। ਇਹ ਉਹ ਲੈਬੋਰਟਰੀ ਚ, ਜੋਬ ਕਰਦੀ ਹੈ, ਹਾਂਜੀ। ਲੋਕ ਲੋਕਲ ਸਰ ਲੋਕਲ- ਲੋਕਲ ਭਾਜੀ, ਸਰ ਲੋਕਲ।
ਅੱਛਾ- ਅੱਛਾ, ਅੱਛਾ। ਫੇਰ ਉਹਨਾਂ ਨੂੰ ਸੈਲਰੀ ਚੰਗੀ ਮਿਲਦੀ ਹੋਣੀ ਹੈ ਉਹਨਾਂ ਨੂੰ।
ਸੈਲਰੀ ਚੌਦਾਂ, ਪੰਦਰਾਂ ਹਜ਼ਾਰ ਮਿਲ ਜਾਂਦੀ ਇਹਨਾਂ ਨੂੰ।
ਬਹੂ, ਉਹ ਤੇ ਇੰਨੀ ਨੋਰਮਲ ਹੀ ਹੈ।
ਹਾਂ ਆਪਣਾ, ਖਰਚਾ ਪਾਣੀ ਨਿਕਲ, ਨਿਕਲ ਜਾਂਦਾ ਉਹਦਾ। ਹੋਰ ਕੀ, ਐਵੇਂ ਆਰੇ ਲੱਗੀ ਰਹਿੰਦੀ ਏ। ਹੋਰ ਕਹਿੰਦਾ ਘਰ ਬਹਿ ਕੇ ਕਰਨਾ ਵੀ ਕੀ ਹੈ। ਮੈਂ ਵੀ
ਦੇਖੋ ਜੀ, ਬੇਟੀ ਕਿਤੇ ਜੋਬ ਕਰਦੀ ਹੋਏ ਉਹ ਬੜੀ ਵਧੀਆ। ਕਹਿੰਦੇ ਮਹਾਰਾਜ, ਉਹਰੇ ਜਿਹੜੀ ਮਨ ਦੀ ਸਥਿਤੀ ਹੈ ਸਹੀ ਰੱਖੇ ਬਸ।
ਹਾਂਜੀ- ਹਾਂਜੀ, ਹਾਂਜੀ। ਜੀ। ਚਲੋ ਮੈਂ ਬਾਅਦ ਚੋਂ, ਗੱਲ ਕਰਨਾ। ਮੰਮੀ ਜਰਾ ਆਵਾਜ਼ ਮਾਰਦੇ ਵੀ ਸੀ।
ਚਲੋ ਕੋਈ ਨੀ ਕੋਈ ਨੀ। ਅੱਛਾ, ਭਾਜੀ ਤੁਸੀਂ ਘਰ ਆਉਣਾ ਫੇਰ।
ਠੀਕ ਆ, ਆਵਾਂ- ਆਵਾਂ ਸਤਿ ਸ਼੍ਰੀ ਅਕਾਲ ਜੀ। ਆਵਾਂਗੇ ਆਵਾਂਗਾ, ਆਵਾਂਗਾ, ਆਵਾਂ।
ਤੇ ਭਾਈ ਸਤਿ ਸ੍ਰੀ ਅਕਾਲ।
ਸਤਿ੍ਰੀ ਅਕਾਲ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।